ਸਾਸੀ, ਸਾਸ੍ਰੀ ਕਾਲ ਵੀਰ ਜੀ ਹੋਰ ਠੀਕ ਓ।
ਹਾਂਜੀ ਵਦੀਆ ਜੀ ਵਦੀਆ ਤੁਸੀ ਸੁਨਾਓ ਕੀ ਕਾਰ ਰੇ ਸ
ਬਾੱਸ ਵਦੀਆ ਕੁੱਛ ਨੀ, ਹੋਨੇ ਫ੍ਰੀ ਹੋਏ ਆਂ। ਬਾੱਸ ਬੜੇ ਦਿਨਾ ਬਾਦ ਯਾਦ ਕੀਤਾ ਤੁਸੀ ਆੱਜ, ਕੀ ਗਾੱਲ
ਕਾਫੀ ਟਾਈਮ ਓ ਗੇਆ ਣਾ ਤੁਆਨੂੰ ਸੋਚਦਾ ਸੀਗਾ ਫੋਨ ਕਰਾ ਰੋਜ, ਬਾੱਸ ਨਾ ਤੁਆਨੂੰ ਪਤੈ ਟਾਈਮ ਮਿਲਦਾ ਥੋੜ੍ਹਾ।
ਹਾਂਜੀ-ਹਾਂਜੀ ਓ ਤੇ ਗਾੱਲ ਐਗੀ ਏ।
ਹੋਰ ਘਾੱਰ ਪਰਵਾਰ ਸਬ ਵਦੀਆ।
ਹੋ, ਹਾਂਜੀ-ਹਾਂਜੀ ਸਬ ਠੀਕ ਠਾਕ ਨੇ ਬਾੱਸ ਛੁੱਟੀਐ ਤੁਆਨੂੰ ਪਤੈ ਬ ਚੇਆ ਦੀਆਂ।
ਅੱਛਾ-ਅੱਛਾ, ਹਾਂਜੀ ਓ ਤੇ ਦੇਖੋ ਛੁੱਟੀਆਂ ਦੇ ਏਕ ਸਾਲ ਏਚ ਏਕ ਵਾਰੀ ਪੈਨੀਆਂ ਜੇ, ਓਦੇ ਏਚ ਈ ਬੱਚੇ ਤੁਆਨੂੰ ਪਤਾ ਬੜਾ ਪਰੇਸ਼ਾਨ ਕਰਦੇ ਨੇ ਕਦੀ ਕਿੱਥੇ ਘੁੰਮਣ ਚੱਲੋ ਕਦੀ ਕਿੱਥੇ ਚੱਲੋ।
ਹਾਂਜੀ-ਹਾਂਜੀ, ਬਾੱਸ ਬਾੱਸ ਸਾਰਾ ਨਈ ਸਾਰਾ ਦੇਨ ਐਵੇ ਲ, ਐ ਜੋਬ ਕਰਦੇ ਨਾ ਤੇ ਟਾਈਮ ਈ ਨੀ ਲੱਗ ਪਾਂਦਾ। ਹਾਂ ਛੁੱਟੀਆਂ ਹੋਨ ਦੇਖੋ ਪਲੈਨ ਬਨਾ ਤੇ ਰਏ ਆ ਅੱਗੋ ਜਾਨ ਦੀ ਕਿੱਤੇ।
ਹਾਂ ਸਾਡਾ ਵੀ ਬੰਦਾ ਪੇਐ ਦਰਬਾਰ ਸੈਬ ਦਾ।
ਅੱਛਾ-ਅੱਛਾ।
ਹਾਂਜੀ-ਹਾਂਜੀ ਸਭ ਵਧੀਆ। ਅੱਛਾ ਚਲੋ ਫਿਰ ਵਧੀਆ ਸਗੋਂ ਮਿਲਾਂਗੇ ਓਥੇ ਆਪਣਾ ਸਾਡਾ ਤੇ ਚੋਵੀ-ਪੱਚੀ ਤਿੱਰੀਕ ਦਾ ਹੈਗਾ ਸੀ ਫਰਾਈਡੇ ਦਾ ਬਾਣਾ ਸੀ ਰਾਤੀ ਗੱਲ ਹੋਈ ਸੀ ਮੇਰੀ ਪਾਜੀ ਨਾਲ। ਹੈਗਾ ਨੀ ਸਾਡੇ ਜਿਨਾਂ ਨਾਲ ਜਾਣਾ ਤੇ ਓ ਕਹਿ ਰਹੇ ਸੀ ਫਰਾਈਡੇ ਹੈਗੀ ਟਵੰਟੀ ਫਾਈਵ ਤੇ ਪੱਚੀ ਤਰੀਕ ਆਪਣਾ ਚੱਲਣੇ ਆ। ਛੱਬੀ ਨੂੰ ਨਿਕਲਾਂਗੇ ਫਿਰ ਅਸੀਂ ਪੰਜਾਬ ਈ ਜਾਣਾ। ਮਤਲਬ ਮੇਰੇ ਰਿਲੇਟਿਵਸ ਦੇ ਕਾਰ ਓਨਾਂ ਨੇ ਲੰਚ ਤੇ ਇਨਵਾਈਟ ਕੀਤਾ ਦਾ ਐ। ਤੇ ਉਹ ਕੈਂਦੇ ਸੀ ਕੋਈ ਚੱਲਾਂਗਾ ਮੈਂ ਕਿਹਾ ਹਾਂਜੀ ਮੈਂ ਕੈੰਦੇ ਫਿਰ ਉਧਰੋਂ ਦੀ ਨਿਕਲਾਂਗੇ ਸ਼ਾਮ ਵੇਲੇ ਰਾਤੀ ਘਰ ਪੋਂਚ ਜਾਂਗੇ ਸ਼ਨੀਵਾਰ ਐਤਵਾਰ ਸਵੇਲੇ ਆਰਾਮ ਕਰ ਲਾਂਗੇ ਮੈਂ ਕਿਹਾ ਵੀ ਕਰ ਤੁਹਾਡੀ ਗੱਲ ਬਿਲੁ
ਅੱਛਾ ਸਹੀ ਏ ਆਰਾਮ ਚ ਚਾਹੀਦਾ ਦੇਖੋ ਸਫ਼ਰ ਕਰ ਗਯਾ ਓ ਤੇ ਹਾਂਜੀ।
ਉਹ ਵਿ ਨਾ ਬਸ ਜੇੜੇ ਪੰਜਾਬ ਵਿੱਚ ਰਿਲੇਟਿਵਸ ਨੇ ਓ ਬੜਾ ਫੋਰਸ ਕਰ ਰੇ ਨੇ ਕਿ ਤੁਸੀਂ ਆਓ ਲੰਚ ਤੇ ਆਓ ਮਤਲਬ ਪੈਲੀ ਵਾਰ ਬਲਾਣਾ ਏ ਨਾ ਮੇਨੂੰ। ਮੈਂ ਵੀ ਓਨਾ ਕਾਰ ਮੈਨੂੰ ਗਯਾ ਵੀ ਦਸ ਕੁ ਸਾਲ ਹੋਗੇ ਨੇ ਤੇ ਉਹ ਕਹਿ ਰਹੇ ਨੇ ਕਿ ਚਲੋ ਤੁਸੀਂ ਆਓ-ਆਓ ਸਗੋਂ ਮੈਨੂੰ ਸੀਗਾ ਮੈਂ ਕੇਹਾ ਚਲੋ ਬਈ ਫੇਰ ਕਦੀ ਆਵਾਂਗੇ ਕਹਿੰਦੀ ਨਹੀਂ ਤੁਸੀਂ ਹੁਣੇ ਹੀ ਆਓ ਫਿਰ ਨੀ ਆਇਆ ਜਾਂਦਾ ਫਿਰ ਮੈਂ ਦੇਖੋ ਦਰਬਾਰ ਸੈਬ ਤੋਂ ਘੰਟੇ ਦਾ ਰਸਤਾ ਹੈਗਾ ਮੈਂ ਕਿਹਾ ਚੱਲ ਹੋ ਆਵਾਂਗੇ ਵਧੀਆ ਰਹੇਗਾ ਹੈ ਨਾ-
ਹਾਂਜੀ ਸਹੀ ਗੱਲ ਏ ਜੇ ਨੇੜੇ ਜਾਓ ਤੇ ਅਗਰ ਓ ਬੁਲਾ ਰੇ ਨੇ ਤੁਹਾਨੂੰ ਇੰਨਾ ਆਪਣਾ ਕਹਿ ਰਹੇ ਨੇ ਤੇ ਜਾਣਾ ਚਾਇਦਾ ਤਾਨੂੰ ਹਾਂਜੀ।
ਸੀਗਾ ਫਿਰ ਕੀ ਕੁਛ ਲੈ ਕੇ ਜਾਣਾ ਪਏਗਾ ਨਾ ਓਨਾਂ ਦੇ ਕਾਰ ਮਤਲਬ ਕੀ ਲੈ ਕੇ ਜਾਇਏ?
ਹਾਂਜੀ ਦੇਖੋ ਤੁਸੀਂ ਹਾਂ ਫ੍ਰਊਟ ਲੈ ਜੋ। ਫਸਟ ਟੈਮ ਨਹੀਂ ਤੁਸੀਂ ਫਸਟ ਟੈਮ ਜਾ ਰਹੇ ਹੋ ਗ ਤੁਹਾਡੇ ਬੜੇ ਕਲੋਜ ਨੇ ਤੁਸੀਂ ਗਿਫਟ ਵੀ ਲੈ ਕੇ ਜਾ ਸਕਦੇ
ਨਹੀਂ ਜਿਵੇਂ ਹੁਣ ਤੁਸੀਂ ਜਾਓ ਮੰਨ ਲਓ ਸਾਡੇ ਨਾਲ ਤੁਸੀਂ ਚੱਲੋ ਤੇ ਤੁਸੀਂ ਆਪਣਾ ਦੱਸੋ ਤੁਸੀਂ ਕੀ ਲੈ ਕੇ ਜਾਂਦੇ ਵੈਸੇ
ਅੱਛਾ ਦੇਖੋ ਅਪਣਾ ਪੈਲੀ ਵਾਰ ਕਿਸੇ ਦੇ ਕਾਰ ਜਾ ਰੀ ਆ ਖਾਲੀ ਹੱਥ ਤੇ ਜਾਯਾ ਨੀ ਜਾਂਦਾ।
ਹਾਂਜੀ-ਹਾਂਜੀ।
ਹਾਂ ਬੱਚੇ ਜੇ ਓਨਾਂ ਦੇ ਬੱਚੇ ਨੇ ਤੁਸੀਂ ਦੱਸ ਦੇਨਾ ਜੇ ਬੱਚੇ ਤੇ ਬੱਚਿਆਂ ਵਾਸਤੇ ਕੋਈ ਗਿਫਟ ਲੈ ਜਾਂਗੇ। ਬੱਚੇ ਖ਼ੁਸ਼ ਹੋ ਜਾਂਦੇ ਨੇ।
ਅੱਛਾ-ਅੱਛਾ। ਹਾਂ ਬਸ ਨਾਲੇ ਫਿਰ ਫਰੂਟ ਵਗੈਰਾ ਵੀ ਹੋ ਗਯਾ ਨਾ। ਨਹੀਂ ਵੱਡੇ ਹਾਂਜੀ ਦੋ ਬੇ ਟੇ ਨੇ ਆਪਣਾ ਇੱਕ ਆਪਣਾ ਸੈਵਨਥ ਚ ਏ ਤੇ ਇੱਕ ਸੈਕਿੰਡ ਚ ਏ।
ਹਾਂ ਦੇਖੋ ਸਟੇਸ਼ਨਰੀ ਦਾ ਸਮਾਨ ਲੈ ਜਾਓ ਤੁਸੀਂ ਬੱਚੇ ਵੈਸੇ ਖੁਸ਼ ਹੁੰਦੇ ਨੇ। ਕਾਫ਼ੀ ਅੱਜ-ਕੱਲ ਕਲਰਸ ਕਿੰਨੇ ਤਰ੍ਹਾਂ ਦੇ ਆਏ ਦੇ ਨੇ ਮੇਰਾ ਬੇਟਾ ਲੈ ਕੇ ਆ ਨਾ ਪਿੱਛੇ ਸਾਡੇ ਨਾਲ ਈ ਸ਼ੋਪ ਹੈਗੀ ਏ ਓਧਰੋਂ
ਤੇ ਹੋਇਆ ਸੀ।
ਅੱਛਾ ਨਈ।
ਮੈਨ ਤੇ ਪਤਾ ਈ ਨਹੀਂ ਸੀ ਤਾਡਾ ਬੇਟਾ ਵੀ ਏ।
ਅੱਛਾ ਨਹੀਂ ਛੋਟਾ ਐ ਵੱਡਾ ਵੀ‌ ਏ ਇੱਕ ਤੇ ਵੱਡਾ ਏ ਨਾ।
ਅੱਛਾ-ਅੱਛਾ ਏਨਾ ਵੱਡਾ ਹੋ ਗਯਾ ਤੁਹਾਡਾ ਬੇਟਾ। ਅੱਛਾ-ਅੱਛਾ, ਬਸ ਮੈਂ ਵੀ ਕਦੀ ਆਇਆ ਨੀ ਨਾ ਤੁਆਡੇ ਬਸ ਇਨਾ ਧਿਆਨ ਈ ਨੀ ਐ ਮੈਨੂੰ ਵੀ।
ਹਾਂਜੀ ਤੁਸੀ ਆਂਦੇ ਕਦੋਂ? ਪਾਜੀ ਬਸ ਤੁਸੀ ਫੋਨ ਤੇ ਗੱਲ ਕਰਦੇ ਓ। ਓ ਵੀ ਬੋਤ ਘੱਟ ਕਰਦੇ ਆ। ਤੁਸੀ ਲਗਾਓ ਚੱਕਰ ਆਪਣੀ ਮਿਸਿਸ ਨੂੰ ਨਾਲ ਲੈ ਕੇ ਆਓ।
ਹਾਂਜੀ ਮੈਂ ਸਗੋਂ ਸੋਚਦਾ ਸੀ ਮੈਂ ਕਿਆ ਤੁਆਡੇ ਵੱਲ ਆਣਾ ਵੇ। ਕਾਫੀ ਟਾਈਮ ਹੋ ਗਿਆ ਬੜਾ ਦਿਲ ਕਰ ਰੇਆ ਸੀਂ ਮਿਲਣ ਤੇ ਪਾ ਜਿਵੇਂ ਵੀ ਤੁਆਨੂੰ
ਅੱਛਾ, ਓ ਤੁਸੀ ਗੱਲਾਂ ਈ ਕਰਦੇ ਓ, ਆਦੇ ਨੀ ਹੈਗੇ। ਤੁਸੀ ਬਸ ਐ ਹਮੇਸ਼ਾ ਐਵੇਂ ਈ ਕਰਦੇ ਓ?
ਨਹੀਂ ਨਈ ਐਸੀਂ ਗੱਲ ਨੀ ਐ ਆਵਾਂਗੇ। ਟੈਨਸ਼ਨ ਨਾ ਲੋ ਤੁਸੀ ਆਵਾਂਗੇ। ਤਾਨੂੰ ਤੁਆਨੂੰ ਦੱਸ ਕੇ ਆਵਾਂਗੇ ਆਪਣਾ ਡਿਨਰ ਕਰਾਂਗੇ ਤੁਆਡੇ ਘਾਰ
ਅੱਛਾ-ਅੱਛਾ ਜਰੂਰ ਜੀ ਜਰੂਰ। ਵੈਸੇ ਵੀ ਹੁਣ ਛੁੱਟੀਆਂ ਨੇ ਤੁਸੀ ਲਗਾ ਲੋ ਚੱਕਰ। ਫੇਰ ਅੱਗੋਂ ਫੇਰ ਬੱਚੇ ਸਕੂਲ ਚਲੇ ਜਾਣਗੇ ਫੇਰ ਮੇਰੇ ਕੋਲ ਵੀ ਟਾਈਮ ਨੀ ਹੋਏਗਾ ਦੇਖੋ ਬੱਚੇਆਂ ਨੂੰ ਆਪਣਾ ਫੇਰ ਬਿਜੀ ਹੈਗੈ। ਟਿਊਸ਼ਨ ਵਗੈਰਾ ਜਾਨੈ ਹਾਂਜੀ ਮੈਂ ਤੇ ਕੈ ਰੀ ਆਂ। ਤੁਸੀ ਛੁੱਟੀਆਂ 'ਚ ਈ ਚੱਕਰ ਲਗਾਾ ਲੋ।
ਹਾਂਜੀ ਹਾਂ ਬਸ ਸਾਡੇ ਵੀ ਨਾ ਓ ਹੈਗੇ ਨੇ ਮਤਲਬ ਮੇਰੇ ਅ ਨੋਨ ਵਿੱਚ ਕਾਫੀ ਨੇ ਤੇ ਓਨਾਂ ਨੇ ਵੀ ਪਿੱਛੇ ਜੀ ਨਵਾਂ ਬਿਜਨਸ ਸਟਾਰਟ ਕੀਤਾ ਸੀ ਮਾਰਕੀਟਿੰਗ ਦਾ। ਤੇ ਨਾਲੇ ਈ ਕੋਮਰਸ ਦਾ ਤੇ ਓ ਥੋੜਾ ਮੈਨੂੰ ਨਾ ਸਮਝਾ ਰੇ ਸੀਗੇ। ਮੇਰਾ ਤੇ ਦੇਖੋ ਬਿਜਨਸ ਲਾਈਨ 'ਚ ਨਾ ਇੰਟਰਸਟ ਨੀ ਐ ਮੈਨੂੰ ਪਤਾ ਲੱਗੇਆ ਸੀ ਕਿ ਬਈ ਜਿਵੇਂ ਤੁਸੀ ਕੋਈ ਅ ਫੋਮ ਫਿਲ ਕੀਤਾ ਹੋਣਾ ਵੇ ਈ ਕੋਮਰਸ ਤੋਂ ਰਿਲੇਟਿਡ ਕੋਈ ਕੁਐਰੀ ਹੋਣੀ ਤੁਆਡੀ ਹੈ ਨਾ ਤੁਆਡਾ ਨੰਬਰ ਵਗੈਰਾ ਗਿਆ ਹੋਨੈ ਅੱਗੇ ਤੇ ਮੈਨੂੰ ਓਨਾਂ ਨੇ ਮਤਲਬ ਮੇਰੇ ਕਜ਼ਨ ਈ ਕੀ ਉਨਾਂ ਨੇ ਮੈਨੂੰ ਨਾ ਨੰਬਰ ਭੇਜਿਆ ਸੀਗਾ ਤੁਆਡਾ ਕੈਂਦੇ ਬਈ ਐ ਨਾ ਜਦੋਂ ਅ ਆਪਣਾ ਤੁਆਡੇ ਓਧਰ ਦੇ ਸ਼ੋ ਹੋ ਰੇ ਨੇ ਤੁਆਡੀ ਸਾਈਡ ਦੇ ਏਰੀਏ 'ਚ। ਤੇ ਫੇਰ ਮੈਨੂੰ ਮੈਂ ਕਿਆ ਏ ਤੇ ਆਪਣੇ ਭੈਣ ਜੀ ਹੈਗੇ ਨੇ ਨਾ ਫੇਰ ਓ ਕੈਂਦੇ ਸੀ ਕਿ ਅਗਰ ਓਨਾਂ ਨੇ ਜਿਵੇਂ ਵੀ ਈ ਕੋਮਰਸ ਤੋਂ ਰਿਲੇਟਿਡ ਤੁਆਡੇ ਨਾਲ ਜੋ ਵੀ ਕੁਐਰੀ ਏ ਨਾ ਤੁਸੀ ਮੇਰਾ ਪਰਸਨਲ ਨੰਬਰ ਓਨਾਂ ਨੂੰ ਦੇ ਦੋ ਤੇ ਮੈਂ ਆਪਣਾ ਓਨਾਂ ਨੂੰ ਕਰਵਾ ਦਾਂਗਾ ਤਾਂ ਮੈਂਨ ਤੁਆਨੂੰ ਅੱਜ ਤਾਂ ਹੀ ਫੋਨ ਲਾਇਆ ਸੀ ਮੈਂ ਤੇ ਚਲੋ ਤੁਸੀ ਓਨਾਂ ਨੂੰ ਕੋਲ ਵਗੈਰਾ ਕਰ ਲੈਣਾ ਤੇ ਓ ਤੁਆਨੂੰ ਆਪਣਾ ਬਿਜ਼ਨਸ ਦਾ ਸਮਝਾ ਦੇਂਗੇ।
ਹਾਂਜੀ, ਮੈਂ ਫੋਮ ਫਿਲ ਕੀਤਾ ਸੀਗਾ ਪਿਛਲੇ ਈ ਹਫ਼ਤੇ। ਤੇ ਹਾਂਜੀ ਥੋੜੀ-ਬੋਤੀ ਨੌਲੇਜ ਹੈਗੀ ਏ ਓ ਲੈਣੀ ਸੀ ਕੈ ਰੇ
ਹਾਂ, ਜੜਾ ਤੁਸੀ ਫੋਮ ਫਿਲ ਕੀਤਾ ਸੀ ਨਾ ਓਦਾ ਰੈਫਰੈਂਸ ਰੈਫਰੈਂਸ ਓਈ ਓ ਪਾਜੀ ਹੈਗੀ ਏ ਨਾ ਓਨਾਂ ਦੇ ਥਰੂ ਬਣਿਆ ਦੈ ਫੋਮ ਮਤਲਬ ਓਨਾਂ ਨੇ ਆਪਨੇ ਰੈਫਰੈਂਸ ਤੋਂ ਫੋਮ ਬਨਾਏਆ ਦੈ ਤੇ ਆਪਣਾ ਸਾਈਟ 'ਤੇ ਪਾਏਆ ਦੈ। ਤੁਸੀ ਡਰੈਕਟ ਮੈਨੂੰ ਲੱਗਦੈ ਓਨਾਂ ਦੀ ਸਾਈਡ ਤੋਂ ਅਪਲੋਡ ਅ ਕਿਦਲੇ ਕਰਕੇ ਤੁਸੀ ਆਪਣਾ ਫਿਲ ਕੀ ਤਾ ਹੋਨੈ ਨਾ ਤੇ ਓ ਫੇਰ ਓਨਾਂ ਕੋਲ ਤੋਆਡਾ ਨੰਬਰ ਗਿਆ ਸੀਗਾ ਤੇ ਓ ਫੇਰ ਓਸ ਤੋਂ ਬਾਦ ਨਾ ਸਾਰੇ ਮਤਲਬ ਜਿੰਨੇ ਵੀ ਬੰਦੇ ਹੁੰਦੇ ਨੇ ਨਾ ਓਨਾਂ ਨੂੰ ਸਭ ਨੂੰ ਕੋਲ ਕਰਦੇ ਨੇ ਓ ਤੇ ਓ ਤੁਆਡਾ ਨੰਬਰ ਸੀਗਾ ਲੋਕੇਸ਼ਨ ਸਾਡੇ ਏਰੀਏ ਦੀ ਸੀਗੀ। ਫਿਰ ਓ ਮੈਨੂੰ ਕੈਂਨ ਲੱਗ ਗਏ ਕਿ ਬਈ ਅਹ ਤੁਹਾਡੇ ਉੱਧਰ ਦੇ ਨੇ। ਤੇ ਮੈਂ ਕਿਆ 'ਚ ਮੈਂ ਦੇਖਿਆ ਮੈਂ ਕਿਆ ਹਾਂਜੀ ਤੇ ਆਪਨੀ ਉਨਾਂ ਦਾ ਹੀ ਨੰਬਰ ਹੈਗਾ ਭ ਭੈਣ ਜੀ ਮੈਂ ਕਿਆ ਤੇ ਫਿਰ ਉਨਾਂ ਨੇ ਮੈਨੂੰ ਕਿਆ ਕਿ ਤੁਸੀਂ ਮਤਲਬ ਤਾਂ ਮੈਂ ਉਹਨਾਂ ਨੇ ਉਹਨਾਂ ਨੂੰ ਵੈਸੇ ਦੋ-ਤਿੰਨ ਬੰਦੇ ਚਾਹੀਦੇ ਸੀ। ਬਟ ਇੱਕ ਤੁਹਾਡਾ ਤੇ ਉਹਨਾਂ ਨੇ ਮਤਲਬ ਕੰਨਫੋਮ ਹੀ ਕਰ ਲਿਆ ਕੈਂਦੇ ਉਹਨਾਂ ਨੂੰ ਤਾਂ ਆਪਾਂ ਜੋਬ ਦੇ ਦਾਂਗੇ। ਵੀ ਤੁਹਾਡੇ ਜੋ ਰਿਲੇਟਿਵਸ ਨੇ ਮਤ ਲਬ ਮੈਂ ਇਹੀ ਕਿਆ ਨਾ ਕਿ ਮਤਲਬ ਸਾਡਾ ਬਹੁਤ ਪਿਆਰ ਏ ਘਰ ਵਾਲਾ ਹਿਸਾਬ ਏ। ਹਾਂਜੀ-ਹਾਂਜੀ ਤੇ ਬਾਕੀ ਨਾ ਤੁਸੀਂ ਇੱਕ ਵਾਰ ਉਨਾਂ ਨਾਲ ਗੱਲ ਕਰ ਲੈਨਾ ਤੁਹਾਨੂੰ ਥੋੜਾ ਸਮਝਾ ਵੀ ਦੇਣਗੇ। ਕੰਮ ਵਗੈਰਾ ਦਾ ਹਨਾ ਮਾਰਕੀਟਿੰਗ ਦਾ ਕੀ ਸਿਸਟਮ ਏ ਹਨਾ।
ਨੌਲੇਜ ਵੀ ਤੇ ਹੋਨੀ ਚਾਹੀਦੀ ਨਾ।
ਹ ਇੰਟਨਸ਼ਿਪ ਹਾਂਜੀ ਓ ਕੈਂਦੇ ਸੀਗੇ ਵਨ ਅ ਡੇਢ ਕ ਮ੍ਹੀਨੇ ਦੀ ਇੰਟਨਸ਼ਿਪ ਹੈਗੀ ਉਹਦੀ ਕੋਈ ਫੀਸ ਨਈ ਮਿਲੇਗੀ ਅਗਰ ਤੁਸੀਂ ਕੰਮ ਵਧੀਆ ਕਰਦੇ ਹੋ ਤੇ ਤਾਂ ਤੁਹਾਨੂੰ ਉਦੀ ਸੈਲ ਮਿਲੇਗੀ ਫੀਸ ਤੁਹਾਨੂੰ ਕੋਈ ਨਈ ਦੇਣੀ ਉਸ ਚੀਜ਼ ਦੀ ਇੰਟਰਨਸ਼ਿਪ ਦੀ ਸੈਲਰੀ ਮਿਲੇਗੀ। ਹੈਲੋ ਹਾਂਜੀ ਜਿਵੇਂ ਕਈਆਂ 'ਚ ਹੁੰਦਾ ਦਾ ਨਾ ਕਈ ਐ ਕੰਪਨੀਜ਼ ਇਹ ਹੁੰਦਾ ਕਿ ਤੁਹਾਨੂੰ ਪਹਿਲੇ ਫੀਸ ਪੇ ਕਰਨੀ ਪੈਂਦੀ ਹੈ ਫਿਰ ਤੁਹਾਡੀ ਟਨਸ਼ਿਪ ਬਟ ਇਹਨਾਂ ਦੇ ਵਿੱਚ ਕੋਈ ਫੀਸ ਨਈ ਤੁਹਾਨੂੰ ਦੇਣੀ ਪਏਗੀ। ਤੇ ਹੁਣ ਤੁਹਾਨੂੰ ਸਿੱਧਾ ਇੰਨਸ਼ਿਪ ਜੁਇਨ ਕਰਨੀ ਏ ਤੇ ਆਪਣਾ ਤੁਸੀਂ ਕੰਮ ਵਧੀਆ ਕਰਦੇ ਹੋ ਅਤੇ ਤੁਹਾਨੂੰ ਉਹੀ ਕੰਪਨੀ ਹਾਇਰ ਕਰ ਲਏਗੀ। ਔਰ ਪਲੱਸ ਤੁਹਾਡੀ ਜੇੜਾ ਵੰਨ ਡੇਢ ਕੁ ਮ੍ਹੀਨੇ ਦੀ ਤੁਹਾਡੀ ਜਿਹੜੀ ਟ੍ਰੇਨਿੰਗ ਸੀਗੀ ਤੁਹਾਨੂੰ ਓ ਦੀ ਵੀ ਸੈਲਰੀ ਦੇ ਦੇਣਗੇ ਅਗ ਤੁਹਾਡਾ ਕੰਮ ਏਵਨ ਹੁੰਦਾ ਵਧੀਆ
ਅੱਛਾ
ਬਾਕੀ ਮੈਨੂੰ ਸੀਗਾ ਮੈਂ ਕਿਆ ਭੈਣ ਜੀ ਕਰ ਲੈਣ
ਹਾਂ ਨਈ ਤੁਸੀਂ ਸਈ ਕੀਤਾ ਸਗੋਂ ਮੈਨੂੰ ਕਾਲ ਕਰ ਲਈ ਏ।
ਹਾਂਜੀ
ਕਿਉਂਕਿ ਦੇਖੋ ਹਮੇਸ਼ਾ ਅਗਰ ਬਿਜਨਸ ਸਟਾਰਟ ਕਰਨਾ ਕੁਛ ਨੌਲੇਜ ਵੀ ਤੇ ਹੋਣੀ ਚਾਹੀਦੀ ਨਾ
ਹਾਂ ਇਹ ਤੇ ਗੱਲ ਹੈ ਵੇਖੋ ਕੁਛ- ਕੁਛ ਪਾਣ ਵਾਸਤੇ ਕੁਛ ਖੋਣਾ ਵੀ ਪੈਂਦਾ ਜੀ ਇਹ ਗੱਲ ਐ ਸੁਣਿਆ ਹੋਣਾ ਤੁਸੀ
ਹਾਂਜੀ-ਹਾਂਜੀ
ਹਾਂਜੀ ਬਸ ਹੋਰ ਸੁਣਾਓ।
ਕੋਈ ਨੀ ਮੈਂ ਤੁਸੀਂ ਮੈਨੂੰ ਹਾਂਜੀ ਸਭ ਠੀਕ ਨੇ ਬੱਚੇ ਹੱਲੇ ਸੋ ਰਏ ਨੇ।
ਸਗੋਂ ਪੈਲੇ ਮੇਰਾ ਵੀ ਸੀ ਨਾ ਸੀਗਾ ਮਨ ਬਟ ਫਿਰ ਮੇਰ ਮੈਂ ਤੁਹਾਨੂੰ ਦੱਸਿਆ ਮੇਰਾ ਇੰਟਰਸਟ ਨਈਬਿਜਨੇਸ ਲਾਇਨ 'ਚ ਨਾ।
ਅੱਛਾ ਹਾਂਜੀ ਨਾਲ ਭਾਜੀ ਤੁਹਾਡਾ ਇੰਨਾ ਕੰਮ ਤੁਹਾਡਾ ਆਪਣਾ ਬੁਟੀਕ ਦਾ ਬਸ
ਹਾਂਜੀ ਬਸ ਉਸ ਕਰਕੇ ਨਾ
ਕੇੜੇ-ਕੇੜੇ ਪਾਸੇ ਤੁਸੀਂ ਪਾ ਕਰੋਗੇ ਅਈਓ ਹਾਂਜੀ।
ਜ ਬਿਜਨਸ ਵਾਲੀਇੰਗ ਦਾ ਓ ਵੀ ਮੈਂ ਸਟਾਰਟ ਕੀਤਾ ਸੀਗਾ ਉਹਦੇ ਤੋਂ ਵੀ ਮੇਰੇ ਕਾਫੀ ਅ ਅੱਛੀ ਇਨਕਮ ਹੋਈ ਸੀਗੀ ਤੇ ਹੁਣ ਓ ਪਿੱਛੋਂ ਕੁਛ ਐਰ ਸਾਰੇ ਨੇ ਅੱਜ ਵਰਕ ਨਈ ਕਰ ਰਈ।
ਅੱਛਾ-ਅੱਛਾ
ਚੱਕਰ ਇਸ ਥੋੜਾ ਮੈਂ ਪਰੇਸ਼ਾਨ ਸੀ ਮੈਂ ਕਿਆ ਚਲੋ।
ਤੇ ਔਨਲਾਈਨ ਜਿਸ ਥੋੜੀ ਜਹੀ ਦਿੱਕਤ ਤੇ ਹੁੰਦੀ ਆਬਟ ਸਈ ਟੈਮ ਤੇ ਹੋ ਜਾਂਦਾ ਸਾਰਾ ਕੁਛ
ਹਾਂ ਬਸ ਇੱਕ ਨਾ ਮੇਨ ਤੇ ਹੁੰਦਾ ਏ ਇੰਟਰਨੈਟ ਕਨੈਕਸ਼ਨ ਜਿੰਨਾ ਵਧੀਆ ਇੰਟਰਨੈੱਟ ਕਨੈਕਸ਼ਨ ਸਾਡੇ ਕੋਲ ਹੋਣਗੇ। ਓਨਾਂ ਵਧੀਆ ਸਾਡਾ ਬਿਜ਼ਨਸ ਵ ਚੱਲਦਾ ਜਿੱਥੇ ਨੈੱਟਵਰਕ ਇਸ਼ੂ ਹੋਏ, ਉੱਥੇ ਸਾਰਾ ਕੰਮ ਖਰਾਬ
ਹਾਂਜੀ, ਉਹ ਤੇ ਬਿਲਕੁਲ ਸਹੀ ਗੱਲ ਏ ਤੁਆਡੀ
ਹੋਰ ਸੁਣਾ ਪੈਣ ਜੀ।
ਹਾਂਜੀ ਸਭ ਠੀਕ ਠਾਕ ਐ। ਤੁਸੀਂ ਸੁਣਾਓ ਬੱਚੇ ਤੁਆੜੇ ਠੀਕ ਨੇ? ਕੀ ਕਾਰ ਰਹੇ? ਛੁੱਟੀਆਂ ਤੇ ਵੈਸੇ ਛੁੱਟੀਆਂ ਪਈਆਂ
ਨਾਨਕੇ ਗਏ ਦੇ ਨੇ, ਨਾਨਕੇ ਗਏ ਦੇ ਨੇ
ਅੱਛਾ-ਅੱਛਾ।
ਹਾਂਜੀ।
ਵਾਈਫ ਨੂੰ ਪੇਜ ਤਾਂ ਤਾੜਾ ਮਨ ਲਗ ਜਾਦਾ ਓਨੂੰ ਦੇ ਵਗੈਰ
ਹਾਂ ਵੇਖ ਸਾਲ ਵਿੱਚ ਏਕ ਵਾਰ ਜਾਣਾ ਹੁੰਦਾ ਫਿਰ ਏਨੀ ਕੁ ਅੰਡਸਟਿੰਗ ਤੇ ਹੁੰਦੀ ਏ ਨਾ ਆਪਸ ਵਿੱਚ
ਹਾਂ ਉਹ ਤੇ ਗੱਲ ਹੈ ਚਲੋ, ਬਿਲਕੁਲ ਸਹੀ ਗੱਲ ਕਿੰਨੇ ਅੱਛੇ ਓ ਤੁਸੀਂ
ਬਸ ਦੇਖੋ ਮੈਂ ਓਨੇ ਓਸ ਚ ਇਕ ਵਾਰ ਬੰਦੇ ਨੇ ਜਾਣਾ ਹੁੰਦਾ ਐ, ਬੰਦਾ ਉਹਦੇ ਵਿੱਚ ਵੀ ਆਪਾਂ ਕੀ ਟੋਕਾ ਟਾ
ਹਾਂਜੀ-ਹਾਂਜੀ ਦੇਖੋ ਸਾਰਾ ਸਾਲ ਏਦਾ ਰੇਣਾ ਥੋੜਾ ਚਿਰ ਆਪਣੇ ਪੇਕੇ ਲਗਾ ਆਏਗੀ ਉਹਨਾਂ ਨੂੰ ਵੀ ਅੱਛਾ ਲੱਗਦਾ ਹੈਗਾ ਨੀ ਸਹੀ ਗੱਲ ਏ।
ਬਿਲਕੁਲ ਤੁਸੀਂ ਨੀ ਗਏ ਏਤ ਕੀ ਰੈਣ
ਨਈ-ਨਈ। ਮੇਰੇ ਲੋਕਲ ਨੇ, ਮੈ ਵੈਸੇ ਚੱਕਰ ਲੱਗ ਜਾਦਾ ਰੇਣ ਤੇ ਨੀ ਮੈ ਜਾਦੀ ਹਾਂਜੀ, ਦੇਖੋ ਪਰ ਬੱਚੇ ਹਾਂਜੀ
ਹਾਂਜੀ ਚਲੋ ਠੀਕ ਪੈਣ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ।